ਹੋਰ ਠੀਕ ਠਾਕ।
ਹਾਂਜੀ ਹਾਂ ਵਧੀਆ-ਵਧੀਆ ਤੁਸੀਂ ਦੱਸੋ।
ਵਧੀਆ ਜੀ ਸਭ
ਹੋਰ ਘਰ ਪਰਿਵਾਰ ਠੀਕ ਨੇ ਸਾਰੇ
ਹਾਂਜੀ ਸਾਰੇ ਵਧੀਆ ਤੁਸੀਂ ਸੁਣਾਓ ਤੁਸੀਂ ਠੀਕ ਠਾਕ ਵਧੀਆ
ਹਾਂਜੀ ਹਾਂ ਸਾਰੇ ਵਧੀਆ
ਹੋਰ
ਹੋਰ ਵਧੀਆ ਜੀ ਕੀ ਕਰਦੇ ਸਬਜ਼ੀ ਸੁਬਜ਼ੀ ਬਣਾ ਲਈ
ਹਾਂਜੀ ਬਸ ਬਣਨ ਲੱਗ ਰਈ ਏ।
ਅੱਛਾ ਠੀਕ ਐ, ਕਲ ਸਬਜ਼ੀ ਬਣਾਈ ਐ।
ਮਾ ਸ਼ੋਲੇ
ਠੀਕ ਐ।
ਹਾਂਜੀ।
ਹੋਰ ਗਰਮੀਆਂ ਦੇ ਕੱਪੜੇ ਲੈ ਆਏ ਤੁਸੀਂ ਕਿ ਨਾ।
ਹਾਂਜੀ।
ਅੱਛਾ।
ਹਾਂਜੀ ਮੈਂ ਲੈ ਲਏ ਤਿੰਨ ਸੂਟ।
ਅੱਛਾ-ਅੱਛਾ।
ਹਾਂਜੀ ਉਹ ਚੱਲ ਰਹੀ ਨਾ ਮਛੀਲੀ ਅਸੀਂ ਨੇੜੇ ਹੀ ਸ਼ੈਰ ਪੈਂਦਾ ਜੀ ਉਥੋਂ ਲੈ ਲੈਨੇ ਆ।
ਠੀਕ ਐ ਠੀਕ ਐ, ਕਿਵੇਂ ਦੇ ਲੈ ਕੇ ਆਏ ਹੋ ਜੀ ਤੁਸੀਂ?
ਜਿਵੇਂ ਆ ਹੁਣ ਮਸ਼ਲੀਨ ਦੀ ਚੁਨੀ ਨਾਲ ਚੱਲ ਰਹੇ ਨੇਗੇ।
ਅੱਛਾ ਆਲ ਓਵਰ ਲੈ ਕੇ ਆਇਓ।
ਨੀ ਮੈਚਿੰਗ।
ਅੱਛੇ ਕਿੰਨੇ-ਕਿੰਨੇ ਦੇ ਲਾ ਤੇ ਫਿਰ।
ਉਹ ਕੋਈ ਪੈ ਗਏ ਨੋ-ਨੋ ਸੌ ਦੇ।
ਅੱਛਾ ਕੋਟਨ ਦੇ ਨੇ। ਕਿ ਮਲਬ ਕੋਈ ਹੋਰ
ਨਾ ਕੋਟਨ-ਕੋਟਨ ਗਰਮੀ ਚ ਫੇਰ ਕੋਟਨ ਹੀ ਠੀਕ ਰੇੰਦਾ।
ਹਾਂਜੀ-ਹਾਂਜੀ।
ਵੀ ਹੋਰ ਕੁਛ ਠੀਕ ਹੀ ਨਈ ਲੱਗਦਾ ਜਾਦਾ। ਤੇ ਇੱਕ ਜੇੜਾ ਇਸ ਵਾਰ ਉਹ ਚਲ ਰਿਆ ਜਾਦਾ ਟਰੈਂਡਿੰਗ ਜਾ। ਓ ਕਰੀਮ ਕਲਰ ਦੇ ਚ। ਨੀਚੇ ਬ ਨਈ-ਨਈ ਉਹ ਉਹਤਾਂ ਵਧੀਆ ਹੀ ਨੀ ਲੱਗਦਾ ਹੈਗਾ। ਜਾਦਾ ਡਰਕ ਜਰਕ ਜਾ।
ਹਾਂਜੀ-ਹਾਂਜੀ ਫੇਰ ਗਰਮੀ ਚ ਭੈੜਾ ਲੱਗਦਾ ਉਹ ਤਾਂ ਪਾਇਆ ਹੋਇਆ।
ਤੇ ਨਈ ਉਹ ਨੀ ਚੱਲ ਰਹੇ ਇੱਕ ਫਲਾਵਰ ਜੇ ਚਾਰੇ ਪੈਲੇ ਤਾਂ ਉਹਦੀ ਸਲਵਾਰ ਚ ਬੂਟੀ ਜੀ ਸੀਗੀ।
ਹੁਣ ਉਹ ਮਤਲਬ ਸਲਵਾਰ ਦੇ ਨੀਚੇ ਪ੍ਰਿੰਟ ਆ ਰਹੇ ਜਿਵੇਂ ਫਰਸ਼ੀ ਬੋਟਮ ਨੀ ਹੁੰਦੀ।
ਹਾਂਜੀ-ਹਾਂਜੀ।
ਹਾਂ ਓ ਵਾਲਾ।
ਠੀਕ ਐ ਜੀ ਹੁਣ ਤਾਂ ਐਂ ਵੀ ਚੱਲ ਰੇ ਨੇ ਹਨਾ ਮਤਲਬ ਪ੍ਰਿੰਟਡ ਸਲਵਾਰਾਂ ਨਾਲ ਪਲੇ ਪਲੇਨ ਕੁੜ ਤਿਆ ਓ ਵੀ ਸੋਹਣੇ ਲੱਗਦੇ ਨੇ ਜੀ।
ਹਾਂਜੀ ਏ ਤਾਂ ਹੈ। ਮਤਲਬ ਵੀ ਉਹ ਸਭ ਦੇ ਚੱਲ ਰਹੇ ਨੇਗੇ ਫਰਸ਼ੀ ਬੋਟਮ ਨਾਲ ਬੋਤ ਸੋਹਣਾ ਬਣਦਾ ਹੈਗਾ ਟਾਈ ਡਾਈ ਡਾਈ ਚੁੰਨੀ ਕਰਵਾ ਕੇ।
ਹਾਂਜੀ ਹਾਂ ਤੁਸੀਂ ਫਰਸ਼ੀ ਬਣਵਾਈ ਆ ਸਲਵਾਰ।
ਨਾ ਜੀ ਮੈਂ ਤਾਂ ਬਣਵਾਈ ਨੀ ਹੈਗੀ।
ਅੱਛਾ ਜੀ ਅੱਛਾ।
ਨਾ ਪੁੱਤ।
ਹੋਰ ਦੱਸੋ ਜੀ ਕੀ ਕਰਦੇ ਹੁੰਨੇ ਜੀ ਫਿਰ ਵਧੀਆ ਤੁਸੀਂ ਤਾਂ ਲੋਕਲ ਹੀ ਲੈ ਲੈਂਦੇ ਹੋ ਫਿਰ ਕੱਪੜੇ ਨੇੜੋਂ।
ਹਾਂਜੀ ਉਦੇ ਵਧੀਆ ਮਿਲ ਜਾਂਦੇ ਨੇ ਕੋਈ ਰੇਟ ਜਿਆਦੇ ਉਹ ਨੀ ਹੁੰਦਾ ਵੀ ਵ ਵੀ ਜਾਦਾ ਮਹਿੰਗੇ ਨੇਗੇ ਹਾਂਜੀ। ਹਾਂਜੀ ਜਦੋਂ ਫਿਰ ਉਹ ਆਏ ਨਾ ਵੀ ਉਹਦੇ ਨਾਲ ਦੂਜਾ ਦੁਕਾਨਦਾਰ ਨਾਲ ਵੀ ਜਦੋਂ ਆਪਾਂ ਬਾਰ-ਬਾਰ ਮਤਲਬ ਬਾਰ-ਬਾਰ ਬਦਲ ਕੇ ਜਾਨੇ ਫੇਰ ਉਦੋਂ ਵੀ ਮੈਂਗਾ ਪੈਂਦਾ ਆਪਾਂ ਨੂੰ।
ਹਾਂਜੀ -ਹਾਂਜੀ।
ਡੀ ਜੈ ਤੇ ਫਿਰ ਇੱਕ ਜਗ੍ਹਾ ਤੋਂ ਲੈਂਨੇ ਆਪ ਦੁਕਾਨਦਾਰ ਨਾਲ ਵੀ ਜਾਣ- ਪਛਾਣ ਹੋ ਜਾਂਦੀ ਆ। ਮੰਮੀ
ਹਾਂਜੀ ਨਾਲੇ ਫਿਰ ਉਹ ਰੇਟ ਵੀ ਘਟਾ ਲੈਂਦੇ ਜੀ ਆਪਣੇ ਤੋਂ।
ਸੋ- ਪੰਜਾਹ ਦਾ ਫਰਕ ਪੈਂਦਾ ਹੀ ਹੈ ਜੀ ਹੁਣ, ਜਿਵੇਂ ਅਸੀਂ ਤਿੰਨ- ਚਾਰ ਸੂਟ ਇਕੱਠੇ ਲੈਂਦੇ ਹੁੰਦੇ ਹਾਂ।
ਅੱਛਾ ਜੀ ਅੱਛਾ।
ਹਾਂਜੀ।
ਹਾਂਜੀ। ਹੋਰ ਦੱਸੋ ਜੀ, ਅਸੀਂ ਵੀ ਫਸਲ, ਹਾਂਜੀ ਹਾਂ, ਅਸੀਂ ਵੀ ਕਰ ਲਈ।
ਅੱਛਾ।
ਅਸੀਂ ਵੀ ਬਸ ਨੇੜੇ ਹੀ ਰਹਿੰਦੇ ਆ, ਬਾਲੀ ਦੂਰ ਜਾਂ ਦੇ ਨੀ ਹੈਗੇ।
ਤੁਸੀਂ ਕਿੰਨੇ ਦੀ ਲਈ?
ਅਸੀਂ ਵੀ ਬਸ ਗਰਮੀਆਂ ਲਈ ਲਏ ਨੇ ਜੀ।
ਅੱਛਾ।
ਹਾਂਜੀ- ਹਾਂਜੀ।
ਚਲੋ ਵਧੀਆ, ਕੱਪੜੇ ਦਾ ਕੰਮ ਬਹੁਤ ਵਧੀਆ ਚੱਲਦਾ, ਜੀਦਾ ਮਤਲਬ ਚੱਲਦੈ।
ਹਾਂ ਇਹ ਮਹਿੰਗਾਈ ਬਹੁਤ ਹੋ ਰਹੀ ਹੁਣ ਤੁਸੀਂ 'ਦੇਖੋ ਦੇਖੋ ਜੇ ਆਪਾਂ ਲੈਣ ਬਗ ਜਾਂਨੇ ਆ, ਤਿੰਨ -ਚਾਰ ਸੌ ਤੋਂ ਘੱਟ ਤਾਂ ਚੁੰਨੀ ਮਿਲਦੀ ਈਓ ਨੀ ਹੈਗੀ।
ਹਾਂਜੀ ਕਿੱਥੇ ਬਾਕੀ ਡਾਈ ਉਹਦੋਂ ਵੀ ਮਹਿੰਗੀ ਹੋ ਗਈ ਹੁਣ। ਪਹਿਲਾਂ ਡਾਈ ਸਹੀ ਸੀ, ਹੁਣ ਚ ਡਾਈ ਉਦੋਂ ਵੀ ਜ਼ਿਆਦੀ ਮਹਿੰਗੀ ਹੋ ਗਈ ਐ।
ਤੇ ਮਲੇਰਕੋਟਲੇ ਜਾਂਦੇ ਹੁੰਨੇ ਆ, ਚੁੰਨੀਆਂ ਉੱਥੇ ਹੀ ਲੈ ਕੇ ਆਉਣੇ ਆ।
ਹਾਂ ਮੈਂ ਵੀ ਗਈ ਸੀ ਇੱਕ ਵਾਰ। ਹਾਂ, ਪਿੱਛੇ ਜਿਹੇ ਸਿਆਲ। ਮੈਂ ਇੱਕ ਸੂਟ ਲੈ ਕੇ ਆਈ ਸੀ, ਪਾਰਟੀ ਵੀਅਰ।
ਅੱਛਾ ਹੈਂਡ ਵਰਕ ਆਲਾ, ਕਿੰਨੇ ਦਾ ਮਿਲ ਗਿਆ ਸੀ ਤੁਹਾਨੂੰ ਉੱਥੇ?
ਓ ਸਾਨੂੰ ਮਤਲਬ ਵੀ ਤਿੰਨ ਕ ਹਜ਼ਾਰ ਦੇ ਨੇੜੇ -ਤੇੜੇ ਪੈ ਗਿਆ ਸੀਗਾ, ਮਤਲਬ ਵੀ ਬਹੁਤ ਵਧੀਆ ਸੀਗਾ।
ਅੱਛਾ ਆਪਣੇ ਨਾਲੋਂ ਬਹੁਤ ਜ਼ਿਆਦਾ ਫ਼ਰਕ ਹੈ ਜੀ ਉੱਥੇ ਅੱਧ ਦਾ।
ਹਾਂਜੀ। ਉਹ ਹੈ ਨਾ, ਜਿਵੇਂ ਅਸੀਂ ਫਿਰ ਅ ਬੀ ਜਿਵੇਂ ਉਸਦੇ ਨਾਲ ਦੇ, ਉਸ ਰੇਂਜ ਚ
ਹਾਂਜੀ- ਹਾਂਜੀ।
ਬੀ ਉਸ ਰੇਂਜ ਚ ਫਿਰ ਦੇਖੀ ਲੋਕਲ, ਉਹਨੇ ਤਾਂ ਦਿਖਾਇਆ ਹੀ ਨਹੀਂ ਕੁਛ।
ਅੱਛਾ -ਅੱਛਾ ਜੀ।
ਹਾਂ।
ਹਾਂਜੀ, ਹਾਂ।
ਤੇ ਉਥੇ ਬਹੁਤ ਜਿਆਦਾ ਫਰਕ, ਹਾਂਜੀ।
ਅ ਅੱਛਾ ਜੀ!
ਆਪਦੇ ਤੀ ਤੂੰ।
ਛੋਟੀ ਆ ਹਨਾਂ ਏ ਜ਼ਿਆਦਾ ਈ?
ਛੋਟੀ ਏ ਜੀ ਹਾਂ, ਪਰ ਜਿਆਦਾ ਬੋਲਦੀ ਏ।
ਜਾਦਾ ਬੋਲਦੀ ਆ।
ਹਾਂ ਪੁੱਤ। ਕੰਮ ਨੀ ਗਏ?
ਹਾਂਜੀ ਹਾਂ, ਚਲੋ ਖੇਡ ਲਾ ਕੇ ਰੱਖਿਆ ਕਰੋ।
ਨਾ ਖੇਡਦੀ ਆ ਇਹਨੂੰ ਟੀ ਵੀ ਫੋਨ ਤਾਂ ਮਤਲਬ ਫੋਨ ਟੀ ਵੀ ਦੇਖ ਸਕਦੇ ਕਦੇ ਕਦਾਈਂ ਉਹ ਵੀ ਜਦੋਂ ਸਵੇਰੇ ਸਾਨੂੰ ਕੰਮ ਜਾਦੇ ਹੁੰਦੇ ਨੇ ਉਦੋਂ ਟਾਈਮ ਨੀ ਦਿੱਤਾ ਜਾਂਦਾ ਨਾ
ਅੱਛਾ ਜੀ
ਤੇ ਵੀ ਸਵੇਰੇ ਉਹ ਵੀ ਨੌ ਕੁ ਵਜੇ ਤੱਕ ਵੀ ਜਦੋਂ ਮਤਲਬ ਵੀ ਅੱਠ ਕੁ ਵਜੇ ਤੋਂ ਲੈ ਕੇ ਨੌ ਕੁ ਵਜੇ ਤੱਕ ਊ ਜ਼ਿਆਦਾ ਹੀ ਨੀ ਹੈਗਾ ਵੀ ਸਾਰਾ ਦਿਨ ਫੋਨ ਜਾਂ ਟੀ ਵੀ
ਫੇਰ ਓਹੀ ਆਦਤ ਪੈ ਜਾਂਦੀ ਹੈ ਬੱਚੇ
ਹਾਂਜੀ ਪੀਂਗ ਭਰ ਕੇ ਉਹ ਤੇ ਝੂਟੇ ਲੈ ਲੈਂਦੀ ਹੈ
ਹਾਂ ਹਾਂ ਵਧੀਆ ਵਧੀਆ ਚਲੋ ਤੁਸੀਂ ਜਦੋਂ ਹੁਣ ਜਾਉਗੇ ਮਲੇਰ ਕੋਟਲੇ ਤੁਸੀਂ ਐਂ ਕਰਿਓ ਚੁੰਨੀਆਂ ਦੇਖ ਕੇ ਆਏ ਉੱਥੇ
ਅੱਛਾ ਹਾਂ ਦੇਖਿਆ ਅਵਾਗੀ ਹਾਂ ਉੱਥੇ ਵੈਸੇ ਬੀ ਆਪਣੀ ਬਾਰਦਰੀ ਦੀ ਝੁ ਹੁੰਦੇ ਨੇ ਬੰਬਰ ਇੱਕ ਪਿਆਰ
ਹਾਂ
ਇਹ ਤਾਂ ਸੌ ਸੌ ਦੇ ਲਿੰਦੇ ਸੀਗੇ
ਤੁਸੀਂ ਲੈ ਕੇ ਆਇ ਹੋ ਫੇਰ
ਹਾਂ ਅਸੀਂ ਉਹ ਮਤਲਬ ਵੀ ਕਈ ਵਾਰ ਆਪਣਾ ਨਾ ਕੋਈ ਰਿਸ਼ਤੇਦਾਰ ਜੇ ਆ ਜਾਂਦੇ ਨੇ ਆਪਣਾ ਉਹਨੂੰ ਸੂਟ ਦੇਣਾ ਪੈਂਦਾ ਵੀ ਚਲੋ ਫਿਰ ਡੇਢ ਦੋ ਤਿੰਨ ਸੌ ਚ ਦੇਖ ਕੇ ਕੀ ਕਰਨਾ ਹੈਗਾ
ਹਾਂਜੀ ਹਾਂਜੀ
ਵੀ ਫਰਾਈ ਹੋ ਜਾਂਦੀ ਚਲ ਠੀਕ ਜੀਅ ਦਿੰਦੇ ਆ
ਜਿਹੜੀਆਂ ਹੁਣ ਆਪਾਂ ਮਸਲੀਨ ਦੀਆਂ ਚੁੰਨੀਆਂ ਬਰਬਰੀ ਦੀਆਂ ਚੁੰਨੀਆਂ ਉੱਥੇ ਡੇਢ ਡੇਢ ਸੌ ਦੀਆਂ ਵਧੀਆ ਮਿਲ ਜਾਂਦੀਆਂ ਨੇ
ਉਹ ਤਾਂ ਆਪਣੇ ਇੱਧਰ ਵੀ ਦੋ ਸੌ ਦੀ ਮਿਲਦੀ ਹੈ ਬਰਬਰੀ ਦੀ
ਅੱਛਾ ਸਾਡੇ ਤਾਂ ਤਿੰਨ ਸੌ ਦੀ ਮਿਲਦੀ ਆ
ਹ ਨਾ ਮੈਂ ਲੈ ਕੇ ਆਈ ਸੀ ਦੋ ਸੌ ਦੀ ਮਛਲੀ ਦੀ ਡੇਢ ਸੌ ਦੀ ਪੂਰੀ ਖੁੱਲੀ ਡੁੱਲੀ ਵਧੀਆ ਵੱਡੀ
ਹਾਂ ਉੱਥੇ ਵੀ ਡੇਢ ਸੌ ਦੀ ਦਿੰਦੇ ਨੇ ਵਧੀਆ ਖੁੱਲੀ ਡੁੱਲੀ
ਹਾਂ ਹਾਂ
ਉੱਥੇ ਐਂ ਚਨੂਨ ਦੀ ਚੁੰਨੀ ਵੀ ਸਸਤੀ ਢਾਈ ਸੌ ਦੀ ਮਿਲ ਜਾਂਦੀ ਆ
ਕਹਿੰਦੇ ਨੇ ਸਾਡੇ ਮਤਲਬ ਜਾਂਦੇ ਨੇ ਕਈ ਮੈਂ ਸੁਣਿਆ ਕਈ ਤੋਂ ਵੀ ਕਹਿ ਦਿੰਦੇ ਨੇ ਵੀ ਹਾਂ ਅਸੀਂ ਇਨੇ ਲਏ ਅਸੀਂ ਕਿਨੇ ਦੀ ਲਿਆਈਏ
ਉਦੋਂ ਤਾਂ ਕਈ ਵਾਰੀ ਤੁਸੀਂ ਐਂ ਦੇਖੋ ਡਾਈ ਕਰੀ ਕਰਾਈ ਵੀ ਮਿਲ ਜਾਂਦੀ ਆ
ਹ ਡਯੇ ਕਰੀ ਕਰ ਨ ਮ ਕਦੇ ਟਈ ਦੇਖ ਨੀ ਗਜ਼ ਨੀ ਪਏ ਸੀ ਇੱਕ ਵਾਰੀ ਉਹ ਪਏ ਸੀ ਉਹਦੇ ਨਾ ਦਿਨ ਛੋਟੇ ਸੀਗੇ ਵੀ ਸਵੇਰੇ ਗ ਨੌ ਕੁ ਵਜੇਰਾ ਹੁੰਦਾ ਨਾ ਆਪਾਂ ਵੈੱਡੀ ਦੂਰ ਜਾਂਦੇ ਹਾਂ ਆਪਾਂ ਨੂੰ ਭੇਤ ਜਾ ਨਹੀਂ ਹੁੰਦਾ ਕਿਸੇ ਸ਼ਹਿਰ ਦਾ ਦਕਾਨੇ ਦਾ ਹਾਂ ਫਿਰ ਐਂ ਜੇ ਹੋ ਗਿਆ ਵੀ ਦੋ ਕੁ ਵਜੇ ਵੀ ਚੱਲੀਏ ਨਾ ਬੱਸਾਂ ਤੇ ਵੀ ਬਹੁਤ ਟਾਈਮ ਲੱਗ ਜਾੂਗਾ
ਹਾਂਜੀ ਹਾਂ ਅਸੀਂ ਤਾਂ ਅਸੀਂ ਵੀ ਨਾ ਪਹਿਲੀ ਵਾਰੀ ਉਹ ਕੜਢਾਈ ਕਰਾਉਣੇ ਗਏ ਸੀ ਵਿਆਹ ਸੀ ਸਾਨੂੰ ਹਾਂਜੀ ਹੈਂਡ ਵਰਕ ਉੱਥੇ ਸਸਤਾ ਹੁੰਦਾ
ਹਾਂ ਬਹੁਤ ਫ਼ਰਕ ਪੈਂਦਾ ਉੱਧਰ ਬੁਟੀਕ ਵੀ ਬਹੁਤ ਜ਼ਿਆਦਾ ਚੱਲਦੇ ਨੇਗੇ
ਹਾਂ ਹੀ ਮਤਲਬ ਆਪਣੇ ਨਾਲੋਂ ਬਹੁਤ ਫ਼ਰਕ ਆ ਹੈਂਡ ਵਰਕ ਦਾ ਫੇਰ ਅਸੀਂ ਤਾਂ ਮਤਲਬ ਹੈਂਡ ਵਰਕ ਮਤਲਬ ਵਿਆਹ ਹਰੇਕ ਸਿਆਲ ਚ ਇੱਕ ਤਾਂ ਇੱਕ ਅੱਧਾ ਆ ਹੀ ਰਹਿੰਦਾ
ਹਾਂ ਇਹ ਤਾਂ ਹੈ ਵਿਆਹ ਸੀਜ਼ਨ ਚੱਲਦੇ ਨੇ ਭਵਾ ਆ ਜਾਂਦਾ ਚਾਹੇ ਰਿਸ਼ਤੇਦਾਰੀ ਚਵੇ ਚਾਹੇ ਦੂਰ ਆਵੇ ਕਿਥੋਂ ਵੀਆਵੇ
ਹਾਂ ਦੂਰ ਨੇੜੇਕਣ ਅੱਧ ਦਾ ਵਿਆਹ ਆਪਾਂ ਨੂੰ ਫਿਰਈ ਜਾਂਦਾ ਫਿਰ ਅਸੀਂ ਉਦੋਂ ਇਕ ਵਾਰੀ ਟਰਾਈ ਕੀਤਾ ਸੀ ਉੱਥੇ ਚੁੰਨੀਆਂ ਦਾ
ਅੱਛਾ
ਹਾਂਜੀ ਹਾਂ ਬਹੁਤ ਵਧੀਆ ਮਿਲ ਗਈਆਂ ਸੀ ਸਾਨੂੰ, ਫਿਰ ਉਸ ਤੋਂ ਬਾਅਦ ਨੀ ਅਸੀਂ ਕਦੇ ਊਰੋ ਲਈਆਂ ਹੈਗੀਆਂ, ਉੱਥੋਂ ਹੀ ਲੈ ਕੇ ਆਉਣੇ ਅਸੀਂ
ਅੱਛਾ ਸੱਤ- ਅੱਠ ਲਿਆ ਕੇ ਰੱਖ ਰੱਖੀਆਂ ਸੀਗੀਆਂ, ਵਿੱਚ ਕੁਛ ਚੱਲ ਗਈਆ ਕੁੱਛ ਉਹ ਰਹਿੰਦੀਆਂ ਨੀ ਹੈਗੀਆਂ, ਬਾਕੀ ਜ਼ਿਆਦਾ ਮਹਿੰਗੀ ਚੁੰਨੀ ਤਾਂ ਹੈ ਨਾ, ਜਿਵੇਂ ਮੰਨ ਲਓ ਕੋਟਨ ਦਾ ਸੂਟ ਐ, ਚਾਰ ਸੌ ਦਾ ਪੰਜ ਸੌ ਆਪਾਂ ਉਹਦੇ ਨਾਲ ਮਹਿੰਗੀ ਚੁੰਨੀ ਡਾਈ ਕਰਾਈਏ ਜਾਦੀ
ਕੀ ਫੈਦਾ
ਔਰ ਵੀ ਇੱਕ ਵਾਰ ਪਾਵਾਂਗੇ ਆਪਾਂ, ਦੋ ਵਾਰ ਪਾਵਾਂਗੇ ਸੂਟ ਬਾਹਰ ਗਰਮੀ ਵਾਲਾ, ਫੇਰ ਉਹ ਠੀਕ ਜਿਹਾ ਰਹਿ ਜਾਂਦਾ ਗਾ ਉਹਦੇ 'ਚ ਖਰਾਬ ਜਿਹਾ ਹੋ ਜਾਂਦਾ ਗਾ
ਨਾਲੇ ਇਹ ਉਪਰ ਮਹਿੰਗੀ ਚੁੰਨੀ ਲਈ ਵੀ ਨੀ ਜਾਂਦੀ ਹੁਣ ਗਰਮੀ 'ਚ ਤਾਂ ਆਪਾਂ ਨੂੰ ਹੁੰਦਾ ਵੀ ਕੋਟਨ ਦੀ ਚੁੰਨੀ ਹੀ ਠੀਕ ਰਹਿੰਦੀ ਆ
ਵੀ ਇੱਕ ਹੁਣ ਚੱਲੀਆਂ ਆ ਸੌ -ਸੌ ਦੀਆਂ ਚੁੰਨੀਆਂ ਜਿਹੀਆਂ, ਇੱਧਰ ਸਾਡੇ ਨੇੜੇ ਵੀ ਉਹ ਠੀਕ ਨਹੀਂ ਹੈਗੀਆਂ ਵੀ ਜੀ ਮੈਂ ਪੱਕਾ ਆਮ ਦੇ ਸੂਟ ਸਵਾਂਦੇ, ਕੋ ਉਹਦੇ ਨਾਲ ਠੀਕ ਰਹਿੰਦੀਆਂ ਨੇ ਹਾਂ, ਓ ਕਂਈ ਕੱਟ ਪੀਸ ਦੀ ਦੁਕਾਨ ਹੈਗੀ
ਹਾਂਜੀ, ਜਿਵੇਂ ਏ ਤੁਸੀਂ ਐਂ ਦੇਖੋ ਉਹ ਜਿਵੇਂ ਪਿੱਛੇ ਜੇ ਚੱਲੀ ਸੀ ਉਹ ਬੈਲ ਵ ਇਕ ਬਰਸ਼ ਵਾਲੇ ਸੂਟ
ਹਾਂਜੀ, ਹਾਂ ਉਹ ਬਹੁਤ ਚੱਲੇ ਸੀਗੇ
ਬਹੁਤ ਚੱਲੇ ਸੀਗੇ, ਤੁਸੀਂ ਇੱਥੇ ਆਪਣੇ ਪੁੱਛਿਆ ਰੇਟ ਤੁਹਾਡੇ ਕੀ ਰੇਟ ਦਿੰਦੇ ਨੇ ਐਥੇ
ਮੈਨੂੰ ਬਸ ਐੰਜ ਹੋਵੇ, ਮੈਂ ਲੈਣਾ ਨਹੀਂ, ਮੈਂ ਵੀ ਉਹਦੀ ਟਰਾਈ ਨਹੀ ਕੀਤੀ
ਅੱਛਾ ਤੁਸੀਂ ਐਂ ਲਾ ਲਓ ਵੀ ਜਿਵੇਂ ਸਾਡੇ ਤਾਂ ਇੱਥੇ ਪੰਦਰਾਂ- ਸੋਲਾਂ ਸੌ ਦਾ ਸੂਟ ਦਿੰਦੇ ਨੇ ਉਹ ਬਿਨਾਂ ਦੁਪੱਟੇ ਤੋਂ
ਅੱਛਾ ਉੱਥੇ ਤੁਹਾਡੇ ਕੋਟਲੇ ਬਛਾ ਵੀ ਸੀ
ਉੱਥੇ ਮਲੇਰਕੋਟਲੇ ਤੋਂ ਮੈਂ ਛੇ ਸੌ ਦਾ ਲੈ ਕੇ ਆਈ ਆ, ਉਹੀ
ਅੱਛਾ ਹਾਂ ਬਹੁਤ ਫਰਕ ਏ ਇਹੜੇ ਘਰੇ, ਘਰ ਪਿੱਛੇ ਜੇ ਹਾਂ ਕਸ਼ਮੀਰੀ ਜਿਹੀ ਸੂਟ ਨੇ ਚੱਲੇ ਸੀਗੇ ਇੱਕ
ਜੀ ਹਾਂਜੀ
'ਚ ਬੋਟਮ ਤੇ ਵੀ ਵਰਕ ਹੋਤੀਦਾ, ਪ੍ਰਿੰਟ ਜਾਤੀਦਾ ਮੁੜ ਟਿਚ ਸੀ ਉਹ ਗਰਮ ਬੂਚ, ਤੇ ਮਤਲਬ ਸ਼ੋਲ ਵੀ ਸੀ ਉਹਦੇ ਨਾਲ ਖੁੱਲੀ ਡੁੱਲੀ ਜੀ, ਉਹ ਆਪਣੇ ਇੱਧਰ ਹਜ਼ਾਰ, ਸੱਤ ਸੌ, ਅੱਠ ਸੌ ਐਂ 'ਚ ਦਿੰਦੇ ਰਹੇ ਨੇਗੇ ਮਤਲਬ ਲਾਸਟ 'ਚ ਸਿਆਲ 'ਚ ਜਦੋਂ ਆਪਣੀ ਸਰਦੀ ਜਾਂਦੀ ਜੂਂਦੀ, ਉਦੋਂ ਦਿੰਦੇ ਸੀ ਉਹ ਅੱਠ, ਨੌ ਸੌ ਦਾ ਛੇ ਸੌ ਦਾ, ਸੱਤ ਸੌ ਦਾ ਤਾਂ ਜਦੋਂ ਮਤਲਬ ਉਹ ਆਪਣਾ ਦਸੰਬਰ ਹੁੰਦਾ, ਉਦੋਂ ਹਜ਼ਾਰ ਦਾ ਵੇਚ ਰਹੇ ਸੀਗੇ ਤੇਦ ਬਾਅਦ 'ਚ, ਫੇਰ ਉੱਥੇ ਉਹ ਪੰਜ ਸੌ ਦਾ ਦਿੰਦੇ ਸੀਗੇ
ਦੇਖੋ ਜੀ, ਕਿੰਨਾ ਫ਼ਰਕ ਆ
ਹਾਂ, ਬਹੁਤ ਜ਼ਿਆਦਾ ਫਰਕ ਹੈਗੇ
ਹਾਂ, ਆਪਨਾ ਤਾਂ ਬਹੁਤ ਫਰਕ ਆ ਉੱਥੇ
ਹਾਂ ਇਹ ਤਾਂ ਹੈ, ਬਾਕੀ ਕੱਪੜੇ 'ਚ ਤਾਂ ਨਾ ਉਲਾ ਹੈ, ਇਹ ਕੇੜਾ ਬੋਲਦਾ
ਹਾਂਜੀ ਹਾਂ, ਇਹ ਤਾਂ ਜਿੰਨਾ ਕ ਦੁਕਾਨਦਾਰ ਨੇ ਕਹਿਤਾ, ਆਪਾਂ ਉਹ ਮੰਨ ਲੈਂਦੇ
ਹਾਂ ਬਸ ਔਕੜਾ ਲਾਂਗੇ ਉਹ ਆਪੋ ਨੂੰ ਕੀ ਪਤਾ ਹਜ਼ਾਰ ਵੱਧ ਕੇ ਆਏ ਕ ਪੰਜ ਸੌ ਵੱਧ ਕੇ ਆਏ
ਹਾਂਜੀ-ਹਾਂਜੀ ਤੁਸੀਂ ਉੱਥੇ ਕੇੜੇ ਬਾਜ਼ਾਰ 'ਚ ਜਾਂਦੇ ਹੁੰਦੇ
ਤੇਲੀਆਂ ਬਾਜ਼ਾਰ
ਜੇੜਾ ਬੱਸ ਸਟੈਂਡ ਦੇ ਕੋਲ ਹੀ ਆ
ਨਹੀਂ ਬੱਸ ਸਟੈਂਡ ਤੋਂ ਥੋੜ੍ਹਾ ਜਿਹਾ ਅੱਗੇ ਜਾਣਾ ਪੈਂਦਾ ਕਾਫੀ ਬੱਸ ਜਦ ਆਉਂਦੀ ਉੱਥੇ ਕ
ਹਾਂਜੀ ਹਾਂ ਮਤਲਬ ਉੱਥੇ ਦੋ ਗੇਟ ਨੇ। ਇੱਕ ਦਿੱਲੀ ਗੇਟ ਆ ਇੱਕ ਸਰਹੰਦੀ ਗੇਟ ਆ ਦੋ ਗੇਟ ਨੇ ਜ ਉੱਥੇ।
ਹਾਂ ਉਹ ਅਸੀਂ ਦੋਨਾਂ ਚ ਹੀ ਗਏ ਸੀਗੇ ਓ ਲਿਆ ਤਾਂ ਸੱਚੋ ਸੀਗਾ। ਸਰ ਸਿੰਡੀ ਗੇਟ ਚ ਸੀ ਹੁਨ ਦੇਖਿਆ ਸਿੰਡੀ ਗੇਟ ਚ ਵੀ ਸੀ।
ਉਦੋਂ ਵੀ ਬਹੁਤ ਦੂਰ ਆ ਤੁਸੀਂ ਇੰਨੀ ਦੂਰ ਕਿਵੇਂ ਗਏ ਫੇਰ।
ਆਟੋ
ਅੱਛਾ ਜੀ ਜਿਵੇਂ ਅਸੀਂ ਤੁਸੀਂ ਪਹਿਲਾਂ ਦਿੱਲੀ ਗੇਟ ਗਏ ਫਿਰ ਦਿੱਲੀ ਗੇਟ ਤੋਂ ਸਰਹਿੰਦੀ ਗੇਟ ਗਏ।
ਨਹੀਂ ਉਹ ਮਤਲਬ ਉਹਦੇ ਵਿੱਚ ਜਿੰਨਾ ਇੱਕ ਸ਼ੋਰਟਕੱਟ ਰਸਤਾ ਸੀਗਾ।
ਏਥੇ ਨੂੰ ਪਤਾ ਸੀ ਰਾਸਤਾ।
ਨਹੀਂ ਸਾਨੂੰ ਉਥੇ ਨਾ ਕਿਸੇ ਭਾਈ ਨੇ ਦੱਸਦਾ ਉਹਨਾ ਕੋ ਫੋਨ ਚ ਵੀਡੀਓ ਦੇਖ ਕੇ ਪਾ ਜਾਂਦੇ ਹ ਵੀ ਸਿਆਲ ਖਦੇ ਜਾਣੇ
ਹਾਂਜੀ-ਹਾਂਜੀ।
ਤੇ ਫੇਰ ਉਹ ਆਏ ਜੇ ਲੱਗੀ ਵੀ ਦੁਕਾਨਾਂ ਤਾਂ ਆਈਆਂ ਨੀ ਹੈ ਜਿਹੜੇ ਦੁਕਾਨ ਤੇ ਆਪਾਂ ਜਾਣਾ ਸੀਗਾ ਰਸਤੇ ਤੇ ਕਿਸੇ ਨੇ ਪੁੱਛਿਆ ਹੋਟਲ ਜਿਹਾ ਸੀਗਾ ਉਹ ਕਹਿੰਦੇ ਤੁਸੀਂ ਇੱਥੇ ਸ਼ੋਰਟਕੱਟ ਬਾਗ ਜੋਗੇ ਉਹ ਫਿਰ ਉੱਥੇ ਜਾ ਕੇ ਹੋ ਗਿਆ।
ਠੀਕ ਹੈ। ਇੱਕ ਵਾਰੀ ਸਾਡੇ ਨਾਲ ਈਂਹੀ ਹੋ ਗਿਆ ਸੀਗਾ। ਅਸੀਂ ਗ਼ਲਤੀ ਨਾਲ ਦਿੱਲੀ ਗੇਟ ਵੱਗ ਜਾਣਾ ਸੀ ਸਰਹੰਦੀ ਗੇਟ ਸੀਗਾ। ਫੇਰ ਅਸੀਂ ਆਟੋ ਤੇ ਆਏ ਇੰਨੀ ਦੂਰ ਬਹੁਤ ਪਕਾਈ ਹੋਈ ਉੱਥੇ ਸਾਡੀ।
ਚ ਖੁੱਲੇ ਟਾਈਮ ਚ ਜਾਵੇ ਸਵੇਰੇ ਛੇਤੀ ਜਾਵੇ।
ਹਾਂਜੀ ਹਾਂ ਨਾਲੇ ਫਿਰ ਇੱਕ ਐੰ ਪਹਿਲੀ-ਦੂਜੀ ਵਾਰ ਆਪਾਂ ਨੂੰ ਇੰਨਾ ਭੇਤ ਨਹੀਂ ਆਉਂਦਾ ਹੈਗਾ। ਜਾ ਜਿਹੜਾ ਜਾਂਦਾ ਰਹਿੰਦਾ ਹੈਨਾ ਉਹਦੇ ਨਾਲ ਜਾਵੇ।
ਹਾਂ ਇਹ ਵੀ ਹੈ ਅਸੀਂ ਵੀ ਕਿਸੇ ਮਤਲਬ ਜਿਹੜਾ ਤੁਸੀਂ ਕ ਕਈ ਵਾਰ ਗੇਟ ਲਾ ਕੇ ਆਏਗਾ ਵੀ ਉਹਨਾਂ ਨਾਲ ਹੀ ਗਏ ਸੀਗੇ।
ਹਾਂਜੀ ਹਾਂ ਕਿਉਂਕਿ ਉਹਨਾਂ ਨੂੰ ਸਾਰੀਆਂ ਦੁਕਾਨਾਂ ਦਾ ਪਤਾ ਹੀ ਹੁੰਦਾ ਵੀ ਕਿਹੜੀ ਚੀਜ਼
ਹਾਂ ਉਹ ਇਹਨਾਂ ਵੀ ਹੁਣ ਤ ੲੰਸਟਾ ਵਗੈਰਾ ਤੇ ਰੀਲਾਂ ਵਗੈ ਪੌਸਟਚ ਕਰਨ ਲੱਗ ਏ ਹੁਣ ਜਿਹੜੇ ਕੋਟਨ ਦੇ ਸੂ ਚਲ ਰਹੇ ਊਥੇ ਬਹੁਤ ਸਾਸਤੇ ਨੀ ਗੇ ਆਪਣੇ ਇੱਧਰ ਮਹਿੰਗੇ ਨੇ।
ਹਾਂਜੀ ਹਾਂ ਉੱਥੇ ਤਾਂ ਸਾਰਾ ਤੁਸੀਂ ਸਿਅਲ ਵਾਲੇ ਵੀ ਦੇਖ ਦੇਖੋ ਕਿੰਨਾ ਫਰਕ ਆ ਤੇ ਗਰਮੀ ਵਾਲਿਆਂ ਦਾ ਤਾਂ ਹੋਣਾ ਹੀ ਹੋਣਾ। ਉੱਥੇ ਤਾਂ ਲਾਈਨਿੰਗ ਵੀ ਸਸਤੀ ਅਈ।
ਹਾਂਜੀ ਉਹ ਟਾਫਟਾ ਡਾਈ ਕਰਿਆ ਕਰਾਇਆ ਆਪ ਚਾਲੀ ਪਤਾ ਨ ਪੰਜਾਹ ਰੁਪਏ ਮੀਟਰ ਆਪਣੇ ਇੱਧਰ ਵਾਈਟ ਓ ਵੀ ਉਦਾ ਦਿੰਦੇ ਨੇ ਸੌ ਰੁਪਏ ਮੀਟਰ।
ਅੱਛਾ-ਅੱਛਾ, ਅਸੀਂ ਤਾਂ ਓਥੋ ਅਸੀਂ ਮਤਲਬ ਦਾ ਸੌ ਪਤਾ ਨੀ ਅੱਸੀ ਰੁਪਏ ਲੈ ਕੇ ਕਰਾਆ ਡਾਈ ਕਰਿਆ ਕਰਆ ਟਫਟਾ।
ਹਾਂ ਮਤਲਬ ਉੱਥੇ ਐਬੀਆਈ ਆਪੱਚਿ ਫੁੱਲ ਲਾਈਨਿੰਗੁੰ ਨੀ ਹੁਦੀ ਫੁੱਲ ਵੈਲ ਦੀ
ਹਾਂ ਉਹ ਚਾ ਵਾਲੀ ਹਾਂ ਹਾਂਜੀ ਹਾਂ ਅਸੀਂ ਉੱਥੇ ਹੀ ਲੈ ਕੇ ਉਦੇ ਲੈਨੀਗ।
ਹਾਂ ਉਹ ਵਾਲੀ ਤ ਚਾਲੀ ਟਾਪਟਾ ਸੱਤਰ-ਅੱਸੀ ਦੀ ਡਾਈ ਕਰਿਆ ਹੋਇਆ
ਹਾਂ ਦੇਖੋ ਤੁਸੀਂ ਆਪਾਂ ਇੱਥੇ ਸੌ ਰੁਪਏ ਦਾ ਵਾਈਟ ਲੈਂਦੇ ਹਾਂ ਹਨਾ ਫਿਰ ਡਾਈ ਕਰਾਉਣੇ ਆ।
ਤੇ ਹਾਂ ਪੰਜਾਹ ਰੁਪਏ ਮੀਟਰ ਹਾਂ ਪੰਜਾਹ ਰੁਪਏ ਮੀਟਰ ਡਾਈ ਕਰਦੇ ਨੇ ਸੌ ਰੁਪਏ ਹੋਜਾਦਾ ਦੋ ਮੀਟਰ ਸ਼ੋਰਟ ਦਾ।
ਹੋਰ ਹੀ ਦੇਖੋ ਆਪਣੇ ਤਾਂ ਬਹੁਤ ਫ਼ਰਕ ਅਏ।
ਹਾਂ-ਹਾਂ।
ਹਾਂਜੀ ਹਾਂ ਹਾਂਜੀ ਚਲੋ ਠੀਕ ਹੈ ਈ।
ਠੀਕ ਹੈ ਸਤਿ ਸ਼੍ਰੀ ਅਕਾਲ।